ਹੈਲੋ।
ਸਤਿ ਸ਼੍ਰੀ ਅਕਾਲ ਦੀਦੀ।
ਹੈਲੋ ਹੈਲੋ ਦੀਦੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਹੋਰ ਤੁਸੀਂ
ਹੋਰ ਠੀਕ ਹੋ ਹਾਂਜੀ ਵਧੀਆ ਤੁਸੀਂ ਦੱਸੋ ਤੁਸੀਂ ਠੀਕ ਹੋ।
ਹਾਂਜ
ਹੋਰ ਕੀ ਕਰ ਰਹੇ ਸੀ।
ਬਸ ਬੈਠੇ ਹੋਏ ਸੀ ਤੇ ਤੁਸੀਂ ਕਿਹਾ ਸੀ ਬਈ ਉਹ, ਆਪਾਂ, ਉਹ ਕਰਨੀ ਸੀ, ਸ਼ੋਪਿੰਗ ਵਿਆਹ ਦੀ।
ਅੱਛਾ ਅੱਛਾ, ਹਾਂਜੀ। ਮੈਂ ਤੁਹਾਨੂੰ ਦੱਸਿਆ ਸੀ ਵਿਆਹ ਦੀ ਸ਼ੋਪਿੰਗ ਕਰਨੀ ਐ। ਤੁਸੀਂ ਦੱਸੋ ਕੋਈ ਵਧੀਆ ਜਿਹੀ ਜਗ੍ਹਾ ਕਿ ਅਸੀਂ ਜਿਵੇਂ ਸੂਟ ਦੇਣੇ ਵੀ ਨੇਂ। ਹੋਰ ਰਿਲੇਟਿਵਸ ਨੂੰ ਉਹਨਾਂ ਦੇ, ਰਿਸ਼ਤੇਦਾਰਾਂ ਨੂੰ, ਭੂਆ, ਚਾਚੀਆਂ, ਤਾਈਆਂ ਨੂੰ। ਤੁਸੀਂ ਦੱਸੋ ਕਿੱਥੋ ਸੂਟ ਬਣਾ
ਸਾਡੇ ਇੱਧਰ ਬੜੇ, ਬੜੀ ਅੱਛੀ ਅੱਛੀ ਸ਼ੋਪਸ ਹੈਗੀਆਂ ਨੇਂ, ਜਿਵੇਂ ਯਮੁਨਾਨਗਰ ਇੱਚ ਵੀ ਡਿਜ਼ਾਇਨਰ ਲਹਿਂਗੇ, ਤੁਸੀ ਲਹਿੰਗੇ ਵਗੈਰਾ ਵੀ ਆਪਣੇ ਲੈ ਸਕਦੇ ਔਂ, ਹੋਰ ਜਿਵੇਂ ਤੁਸੀਂ ਉਹ ਦੇਣੇ ਨੇਂ ਕੀ ਕਹਿੰਦੇ ਨੇਂ ਆਪਣੇ ਰੇਲਟਿਵਸ ਨੂੰ ਹਾਂਜੀ।
ਹੈਗੇ ਨੇਂ, ਜ਼ਿਆਦਾ ਮਹਿੰਗੇ ਤੇ ਨਹੀਂ ਹੈਗੇ।
ਨਈਂ, ਨਈਂ, ਬੜੇ ਅੱਛੇ ਹੈਗੇ ਨੇਂ ਪ੍ਰਾਈਜ਼ ਉਹਨਾਂ ਦੇ, ਤੇ ਤੁਸੀਂ ਉਹਨ ਵੀ ਰਖ ਖਣੇ ਹੋਣੇ ਨੋਗੇ।
ਹਾਂਜੀ ਹਾਂਜੀ, ਮੈਂ ਆਪਣੇ ਉਹਦੇ ਵਾਸਤੇ ਵੀ ਰੱਖਣੇ ਨੇਂ ਵਧੀਆ-ਵਧੀਆ ਡਰੈਸਿਸ ਵਗੈਰਾ।
ਹਾਂਜੀ ਤੇ ਉਹ ਵੀ ਉਹ ਉਹਨਾਂ ਕੋਲ ਸਾਰੇ ਉਹ ਹੈਗੇ ਨੇਂ, ਕੀ ਕਹਿੰਦੇ ਨੇਂ ਜਿਵੇਂ ਤੁਸੀਂ ਚੂੜਾ ਵਗੈਰਾ ਲੈਣਾ ਵੇ ਉਹਨਾਂ ਦੇ ਕੋਲ ਵੀ ਸਾਰੇ ਸ਼ੋਪਸ ਹੈਗੀਆਂ ਨੇਂ, ਤੁਸੀਂ ਉਹ ਵੀ ਲੈ ਸਕਦੇ ਹੋ ਕਲੀਰੇ ਵਗੈਰਾ।
ਅੱਛਾ। ਹੋਰ ਕਿਹੜੀ ਜਗ੍ਹਾ ਤੇ ਇੱਥੇ?
ਉਹ ਯਮੁਨਾ ਨਗਰ ਹੈਗਾ, ਡਿਜ਼ਾਇਨਰ, ਡਿਜ਼ਾਇਨਰ ਸ਼ੋਪ ਹੈਗੀ ਐ ਇੱਕ ਨਾਮ ਹੈਗਾ।
ਅੱਛਾ। ਹੋਰ ਕੀ ਹੁੰਦਾ ਵੀ, ਜੈਨੂਅਨ ਰੇਟ ਹੈਗੇ ਨੇਂ, ਜਿਆਦਾ ਮਹਿੰਗੇ ਤੇ ਨਹੀਂ ਹੈਗੇ? ਕਿਉਂਕਿ ਇੰਨੇ ਪਰਚੇਸ ਨਈਂ ਕਰ ਸਕਦੇ ਨਾਂ ਅਸੀਂ।
ਹਾਂ, ਹੋਰ ਤੁਸੀਂ ਕੀ ਪਾਉਣਾ ਆ ਵਿਆਹ ਤੇ?
ਵਿਆਹ ਤੇ ਵੇਖੋ, ਤੁਸੀਂ ਦੱਸੋ ਥੋੜਾ ਆਈਡੀਆ। ਤੁਹਾਨੂੰ ਅੱਜ-ਕੱਲ ਕੀ ਚੱਲ ਰਿਹਾ ਵੇ, ਕੀ ਪਾਉਣਾ ਚਾਹੀਦਾ ਬਰਾਾਈਡਲ ਨੂੰ। ਫੇਰਿਆਂ ਤੇ ਕੀ ਪਾਉਣਾ ਚਾਹੀਦਾ ਐ। ਇਹ ਥੋੜ੍ਹਾ ਦੱਸੋ ਮੈਨੂੰ ਆਈਡੀਆ।
ਹਰੇ ਵਾਲੇ ਸੂਟ। ਵੀ ਬੜੇ ਅੱਛੇ ਲੱਗਣਗੇ ਵੈਸੇ ਤੇ ਅੱਜ-ਕੱਲ ਉਹ ਚੱਲ ਰਹੇ ਨੇਂ, ਬੜੇ ਟਰੈਂਡਿੰਗ ਚ।
ਅੱਛਾ ਅੱਛਾ।
ਅ ਅਹ ਬ ਜਿਵੇਂ, ਅਨਾਰ ਕਲੀ ਲਹਿੰਗੇ ਵਗੈਰਾ ਵੀ ਚਲਦੇ ਨੇਂ।
ਅੱਛਾ। ਹੋਰ ਹੋਰ ਕੋਈ ਵਧੀਆ ਜੀ, ਹੋਰ ਅੱਜ-ਕੱਲ੍ਹ ਜਿਹੜਾ ਨਿਊ ਟ੍ਰੈਂਡ ਚੱਲ ਰਿਐ।
ਨਿਊ ਟਰੈਂਡ ਵੀ ਬੜੇ ਚੱਲ ਰਹੇ ਨੇਂ ਔਰ ਰੇਡੀਮੇਟ ਵੀ ਤੁਸੀਂ ਲੈ ਸਕਦੇ ਹੋ। ਸਾਡੇ ਹੱਥੇ ਉਹ ਵੀ ਹੈਗੇ ਨੇ ਕੀ ਕਹਿੰਦੇ ਨੇਂ ਸਾਡੇ ਰਿਲੇਟਿਵ ਵਿੱਚ ਸਟੀਚਿੰਗ ਕਰਦੇ ਨੇਂ ਤੁਸੀਂ। ਉਹਨਾਂ ਕੋਲ ਵੀ ਬੜੇ ਅੱਛੇ-ਅੱਛੇ ਡਿਜ਼ਾਇਨ ਨਾਲ ਆਪਣੇ ਸੂਟ ਤਿਆਰ ਕਰਵਾ ਸਕਦੇ ਹੋ।
ਅੱਛਾ ਚਲੋ ਜਦੋਂ ਮੈਂ ਆਵਾਂਗੀ ਆ ਇੱਥੇ ਤੇ ਫੇਰ ਮੈਂ ਜਰੂਰ ਆਵਾਂਗੀ। ਇਧਰੋਂ ਦੀ, ਸ਼ੋਪਿੰਗ ਵੀ ਕਰਨੀ ਐ, ਚੰਗੀ ਵਧੀਆ। ਹੋਰ ਕੀ ਹੁੰਦਾ ਵੇ? ਚੂੜਾ ਵਗੈਰਾ। ਵੀ ਮਿਲ ਜੇਗਾ ਨਾਂ? ਤੇ ਹੋਰ ਮੈਂ ਉਹ ਕਲੀਰੇ।
ਹਾਂ, ਕਲੀਰੇ ਵੀ ਸਭ ਕੁਛ।
ਚੱਲੇ ਹੋਏ ਨੇਂ ਡੋਲੀ ਵਾਲੇ ਚੱਲੇ ਹੋਏ ਨੇਂ ਤੇ ਮੈਂ ਵੈਸੇ ਦੋ ਕਲੀਰੇ ਲੈਲੇ। ਵੈਸੇ ਮੈਂ ਦੋ ਕਲੀਰੇ ਲੈਣੇ ਨੇਂ, ਇੱਕ ਤੇ ਫੁੜੀਆਂ ਵਾਲੇ ਲੈਣੇ ਨੇਂ। ਕਿ ਲਾਵਾਂ ਦੇ ਟਾਈਮ ਮੈਂ ਉਹ ਵਾਲੇ ਪਾਵਾਂ, ਖੋਪੇ ਵਾਲੇ ਔਰ ਫੁੜੀਆਂ ਵਾਲੇ। ਫੇਰ ਉਸ ਤੋਂ ਬਾਅਦ ਮੈਂ ਦੂਸਰੇ ਵਾਲੇ ਕਲੀਰੇ ਪਾਵਾਂ।
ਹਾਂਜੀ ਵੈਸੇ ਸਾਡੇ ਇੱਧਰ ਹੈਂਡਮੇਡ ਵੀ ਹੈਂਡਮੇਡ ਵੀ ਤਿਆਰ ਹੋ ਜਾਂਦੇ ਨੇ ਆ ਜਿਹੜੇ ਹੈਗੇ ਨੇ।
ਅੱਛਾ ਅੱਛਾ ਹਾਂਜੀ ਹਾਂਜੀ।
ਉਹ ਵੀ ਬੜੇ ਅੱਛੇ ਲੱਗਦੇ ਨੇ।
ਅੱਛਾ ਹੋਰ ਉੱਥੇ ਤੁਹਾਡੇ ਇਧਰ ਸੂਟ ਸਟਿਚਿੰਗ ਵਗੈਰਾ ਵੀ ਵਧੀਆ ਕਰ ਦਿੰਦੇ ਨੇ ਨਾ।
ਹਾਂਜੀ ਬਹੁਤ ਵਧੀਆ ਸਾਡੇ ਨਾਲ ਵੀ ਹੈਗੇ ਨੇ ਇੱਕ।
ਅੱਛਾ ਹੋਰ ਹੋਰ ਦੱਸੋ ਤੁਸੀਂ।
ਅਹ ਕੀ ਕਹਿੰਦੇ ਨੇ। ਉਹ ਦਿੰਦੇ ਨੇਂ ਕੀ ਕਹਿੰਦੇ ਕੀ ਨਾਮ ਏ ਉਹਦਾ ਉਹ। ਸਾਈ ਚਿੱਠੀ। ਤੁਸੀਂ ਕਹਿ ਰਹੇ ਸੀ ਮੈਨੂੰ ਤੇ ਮੈਂ ਵੀ ਮੈਂ ਪੁੱਛਿਆ ਵੀ। ਤੁਸੀਂ ਉਹ ਕੀ ਕਹਿੰਦੇ ਨੇ ਸਾਡੇ ਏਧਰ ਰਹਿੰਦੇ ਨੇ ਇੱਕ ਸਰ ਉਹ ਇਹ ਸਭ ਕਰਦੇ ਨੇ ਉਹਨਾਂ ਨੇ ਕਿਹਾ ਸੀ ਕਿ। ਆਪਾਂ ਤਿਆਰ ਕਰ ਦਾਂਗੇ ਤੁਸੀਂ ਜਿਵੇਂ ਦਾ ਵੀ ਸਾਨੂੰ ਡਿਜ਼ਾਇਨ ਦਿਖਾਓਗੇ ਜੋ ਵੀ।
ਅੱਛਾ ਜਿਹੜਾ ਅੱਜ ਕੱਲ ਵਰਕ ਚੱਲ ਰਿਹਾ ਵੇ। ਸ਼ਨਿੰਗ ਜਿਵੇਂ ਖੁਦ ਬਣਵਾਣੀ ਹੋ ਫੋਟੋ ਵਗੈਰਾ ਵੀ ਪਰਚੇਸ ਕਰਵਾਣੀ ਹੋਏ ਹਾਂਜੀ ਹਾਂਜੀ ਰੇਸਿੰਗ ਆਰਟ।
ਕਿਹਾ ਸੀ ਕੀ ਆਪਾਂ ਕਰ ਲਾਂਗੇ ਬਈ ਤੁਸੀਂ ਸਾਨੂੰ ਦੱਸ ਦੇਣਾ ਕਦੋਂ ਕਰਨਾ ਹੈ ਤੇ ਮਤਲਬ। ਫੋਟੋ ਦਿਖਾ ਦੇਣਾ ਆਪਾਂ ਉਹ ਵੀ ਤੁਹਾਨੂੰ ਤਿਆਰ ਕਰ ਦਾਂਗੇ।
ਹਾਂਜੀ ਹਾਂਜੀ ਜ਼ਰੂਰ ਮੈਂ ਜ਼ਰੂਰ ਕਰਵਾਵਾਂਗੀ ਇਹ। ਹੋਰ ਦੱਸੋ ਹੋਰ ਰੋਟੀ ਰੂਟੀ ਖਾ ਲਈਏ ਤੁਸੀਂ।
ਹਾਂਜੀ ਖਾ ਲਈਏ ਬਸ ਹੁਣੇ ਚਾਹ ਪੀਤੀ ਸੀ।
ਅੱਛਾ ਹੋਰ।
ਹੋਰ ਕਦੋਂ ਆ ਵੈਸੇ ਤੁਹਾਡੀ ਮੈਰਿਜ।
ਹਾਂਜੀ ਤੇ ਵੇਖੋ ਇਹ ਟੂ ਮੰਥ ਹੈਗੇ ਨੇ ਉਸ ਤੋਂ ਬਾਅਦ। ਤੰਬਰੀ 'ਚ ਹੈਗੀ।
ਹਮ ਤਿਆਰੀਆਂ ਹੋ ਰਹੀਆਂ ਹੋਣੀਆਂ ਨੇ ਫੇਰ
ਹਾਂਜੀ ਹੋ ਰਹੀਆਂ ਨੇ ਕਦੀ ਕੁਛ ਤੇ ਕਦੀ ਕੁਛ ਲਗਿਆ ਹੀ ਹੋਇਆ ਵੇ ਕਦੀ ਹਲਦੀ ਦੇ ਸੂਟ ਬਣਵਾ ਬਣਵਾਉਣੇ ਨੇ ਕੁਛ ਦਸੋ ਹੁਣ ਹਲਦੀ ਦੀ ਕਿਹੜੀ ਲੁਕ ਹੋਣੀ ਚਾਹੀਦੀ ਹੈ। ਵੈਸੇ- ਹੁਣ ਤੇ ਓਲਡ ਹੋ ਗਿਆ ਵੀ ਜਿਵੇ ਬਿਲਕੁਲ ਯਲੋ- ਯਲੋ- ਪਾਉਣ ਲਗ ਗਏ ਨੇ ਕੁਛ ਹੋਰ ਕਿ ਕੋਈ ਨਵਾ ਜਿਹਾ ਡਿਜ਼ਾਇਨ ਹੋਏ ਕੁਛ ਨਿਊ ਚਲ ਰਿਹਾ ਹੋਏ ਉਹ ਦਸੋ ਥੋੜਾ ਮੈਨੂੰ
ਜੈਵੇ ਮਤਲਬ ਅਜ ਕਲ ਤਾਂ ਵੈਸੇ ਵੀ ਇਹ ਸਭ ਨੀ ਚਲਦਾ ਜਿਵੇ ਹਲਦੀ ਤੇ ਯਲੋ ਹੀ ਪਾਉਣਾ ਸਬ ਤੇ ਬੜਾ ਹੀ ਓਲਡ ਹੋ ਗਿਆ ਵ ਤੇ ਤੁਸੀ ਕੋਈ ਵੀ ਕਲਰ ਕੰਟਸਟ ਕਰ ਸਕਦੇ ਹੋ ਅਜ ਕਲ ਤੇ ਅ ਜੈਮਨਾਈ ਤੋ ਵੀ ਸਾਰਾ ਕੁਛ ਕੁਛ ਹੋ ਜਾਦਾ ਵ ਕਿ ਆਪਾਂ ਪੁਛ ਸਕਦੇ ਹਾਂ ਵੀ ਕਿਵੇ ਕੀ ਕੀ ਕਰਨਾ ਹੈ।
ਅਛਾ ਕੀ ਹੁੰਦਾ ਵੇ ਫਿਰ ਮਹਿਦੀ ਤੇ
ਹਾਂਜੀ ਮਹਿਦੀ ਤੇ ਵੀ
ਦੀ ਦ
ਮਹਿੰਦੀ ਤੇ ਵੀ ਅਛਾ ਲੱਗੇਗਾ ਅਗਰ ਤੁਸੀ ਲਾਈਟ ਲਾਈਟ ਪਿੰਕ ਜਿਹੜੇ ਅਜ ਕਲ ਚੱਲੇ ਹੋਏ ਨੇ ਉਹਦੇ ਨਾਲ ਅਗਰ ਕੁਛ ਵੀ ਤੁਸੀ ਉਹ ਕਰਦੇ ਹੋ ਕੰਟਾਸਟ
ਹਾਂਜੀ ਹੋਰ ਬੈਗਲ ਸੈਰੇਮਨੀ ਦਾ ਵੀ ਥੋੜਾ ਦਸੋ ਕਿ ਬੈਂਗਲ ਸੈਰੇਮਨੀ ਵਿਚ ਕੀ ਕੋਕਤਲ ਰਖੀਏ ਅਸੀ ਕਿ ਨਾ ਰਖੀਏ ਕਿਵੇ ਦੀ ਡਰੈਸ ਪਾਵਾ ਮੈਂ ਉਹਦੇ ਵਿਚ-
ਕੋਕਟੇ ਲਈ ਜਿਵੇ ਤੁਸੀ ਪਾ ਸਕਦੇ ਹੋ ਬੋਡੀਕੋਨ ਬੋਡੀਕੋਨ ਡੈਸ ਪਾ ਸਕਦੇ ਹੋ ਜਿਵੇ ਤੁਸੀ ਮੈਰੂਨ ਕਲਰ ਪਾਾਲਓ ਬਾਕੀ ਕਿ ਜੋ ਵੀ ਜਿਹਨਾਂ ਨੂੰ ਵੀ ਤੁਸੀ ਇਨਵਾਈਟ ਕਰੋਗੇ ਉਹ ਬਲੈਕ ਥੀਮ ਜੋ ਵੀ ਤੁਸੀ ਰਖਣੀ ਹੈ। ਰੱਖ ਸਕਦੇ ਹੋ ਬੜੀ ਅਛੀ ਲਗੇਗੀ
ਅਛਾ- ਚਲੋ ਠੀਕ ਫੇਰ ਉਹਦੇ ਨਾਲ ਕੀ ਹੁੰਦਾ ਹੋਰ ਵੀ ਕੁੜੀਆਂ ਨੂੰ ਹੋਰ ਵੀ ਕੁੜੀਆਂ ਆਉਣਗੀਆਂ ਉਹਨਾਂ ਵਾਸਤੇ ਵੀ ਤਾਂ ਸੋਚਣਾ ਪਏਗਾ ਨਾ ਕਿਸੇ ਕੋਲੋ ਹੁੰਦਾ ਕਿ ਬਿਲ ਕੁਲ ਨਹੀ ਹੁੰਦਾ
ਹਾਂਜੀ-
ਹੋਰ ਦੱਸੋ-
ਤੁਸੀ ਗੱਲ ਕਰ ਲੈਣੇ ਨਾ ਮਤਲਬ ਜੇ ਐਵੇਂ ਜੇ ਉਹਨਾ ਨੂੰ ਸਹੀ ਲਗੇ ਤੁਸੀ ਉਵੇ ਹੀ ਕਰ ਲਿਓ
ਹਾਂਜੀ ਹੋਰ ਮੈਨੂੰ ਡੋਲੀ ਵਾਲਾ ਸੂਟ ਦਸੋ ਕੈਵੇਂ ਜਾ ਹੋਣਾ ਚਾਹੀਦਾ ਵੇ ਫਰੋਕ ਵਾਲਾ ਹੋਣਾ ਚਾਹੀਦਾ ਐ ਕਲੀਆਂ ਵਾਲਾ ਹੋਣਾ ਚਾਹੀਦਾ ਐ ਕੇ ਯਾ ਫਿਰ ਲਹਿੰਗਾ ਹੋਣਾ ਚਾਹੀਦਾ ਵੇ ਐਹ ਦਸੋ ਮੈਨੂੰ
ਫਰੋਕ ਵਾਲੇ ਵੀ ਤਾਂ ਅਛੇ ਲਗਦੇ ਨੇ ਵੀ ਲਹਿੰਗੇ ਟਾਈਪ ਹੀ ਲੱਗਦੇ ਨੇ
ਅਛਾ-
ਹੋਰ-
ਹੋਰ ਓ ਮੈਨੂੰ ਮੈਰਿਜ ਦਾ ਬ੍ਰਈਡਲ ਲਹਿੰਗੇ ਦਾ ਕਲਰ ਦਸੋ ਅਜ ਕਲ ਉਹ ਤੇ ਚੱਲਦਾ ਨੀ ਰੈਡ ਰੈਡ ਤੇ ਸਾਰਾ ਓਲਡ ਹੋ ਗਿਆ ਵੇ ਸਭ ਨੇ ਪਾ ਲ ਤਾ ਵੀ ਰੈਡ ਮਹਿਰੂਨ ਜਿਹੜਾ ਡਾਰਕ ਮਹਿਰੂਨ ਚਲਿਆ ਹੋਇਆ ਵੇ ਹੋਰ ਕੋਈ ਅਛਾ ਜਿਹਾ ਕਲਰ ਦਸੋ ਮੈਨੂੰ ਸੋਚ ਕੇ ਕੀ ਕੀ ਪਾਣਾ ਚਾਹੀਦਾ
ਲਾਈਟ ਪਿੰਕ ਵੀ ਤੇ ਚੱਲਦੇ ਨੇ ਉਪਰ ਡਾਰਕ ਲਾਈਟ ਪਿੰਕ ਲਹਿੰਗਾ ਜੈਵੇਂ ਹੋ ਗਿਆ ਤੇ ਉਪਰ ਜਿਹੜਾ ਤੁਸੀ ਦੁਪੱਟਾ ਜਾਂ ਚੁੰਨੀ ਜੋ ਵੀ ਤੁਸੀ ਲਓਗੇ ਉਹ ਉਹਦੇ 'ਚ ਡਾਰਕ ਡਾਰਕ ਸ਼ੇਡ 'ਚ ਲੈ ਲੋ
ਅੱਛਾ ਤੇ ਵੈਸੇ ਹੁਣ ਅਜ ਕਲ ਉਹ ਕੀ ਹੁੰਦਾ ਵੇ ਉਹ ਤੇ ਓਲਡ ਹੋ ਗਿਆ ਵੇ ਜੈਵੈਂ ਉਪਰ ਜੈਵੈਂ ਕੋਈ ਬਰਾਈਡਲ ਆਂਦੀ ਉਹਦੇ ਨਾਲ ਜਵੇ ਭਰਾ ਵੀ ਆਂਦੇ ਨੇ ਉਹਨਾ ਦੇ ਪਰ ਜਿਹੜੀ ਛਤ ਬਣ ਬਣਵਾਂਦੇ ਨੇ ਕਈ ਚੁੰਨੀ ਦੀ ਬਣਵਾ ਲੈਂਦੇ ਨੇ ਕੋਈ ਫਲਾਵਰ ਡੈਕੋਰੇਸ਼ਨ
ਫਲਾਵਰਸ ਦੀ ਜ਼ਿਆਦਾ ਅਛੀ ਲਗੇਗੀ ਅਗਰ ਤੁਸੀ ਬਣਵਾਓ ਤੇ ਉਹ ਵੀ ਇਥੋਂ ਅਰੇਂਜ ਹੋ ਜੇਗੀ
ਅਛਾ ਹੋਰ ਮੈਨੂੰ ਹੇਅਰ ਸਟਾਈਲ ਵੀ ਦਸੋ ਕੀ ਕੀ ਹੁੰਦਾ ਵੇ ਬਨ ਬਣਵਾਣਾ ਚਾਈਦਾ ਐ ਕੇ ਯਾ ਫਿਰ ਉ ਬਣਵਾਣਾ ਚਾਹੀਦੀ ਹੈ ਮੈਨੂੰ ਗ੍ਰੇਡ ਬਣਵਾਣੀ ਚਾਈਦੀ ਐਂ? ਇਹ ਦੱਸੋ ਮੈੰਨ ਪੈਲੇ
ਬ੍ਰੇਡ ਵੀ ਅੱਛੀ ਲੱਗੇਗੀ ਤ ਤੁਹਾਡੇ ਤੇ
ਅੱਛਾ ਬ੍ਰੇਡ ਅੱਛੀ ਲੱਗੇਗੀ
ਹਾਂਜੀ।
ਔਰ ਓ ਬ੍ਰੈਡ ਸਿੰਪਲ ਤੇ ਅੱਛੀ ਲੱਗੇਗੀ ਨੀ ਓਦੇ ਤੇ ਥੋੜਾ ਉਵੀ ਤੇ ਮ ਰੀਅਲ ਵੀ ਤੇ ਹੋਣਾ ਚਾਈਦਾ ਨਾ ਯਾ ਫਲਾਵਰ ਵਗੈਰਾ ਯਾ ਅਸੇਸਰੀ, ਹੈਅਰ ਐਸੇਸਰੀ ਹਾਂਜੀ ਹਾਂਜੀ ਹੋਰ
ਹੋਰ ਸਾਡੇ ਇੱਦਰ ਪਾਰਲਰ ਵੀ ਬੜੇ ਅੱਛੇ ਹੈਗੇ ਨੇ ਤੁਸੀਂ ਉਨਾਂ ਕੋਲ ਤਿਆਰ ਹੋ ਸਕਦੇ ਓ ਇੱਕਦਮ
ਅੱਛਾ ਹੋਰ ਕੇੜੇ ਕੇੜੇ ਮੇਕਅੱਪ ਹੈਗੇ ਨੇ ਤੁਹਾਡੇ ਐਥੇ?
ਏਥੇ ਹੈਗੇ ਨੇ ਐਚ ਡੀ ਵੀ ਮੇਕਪ ਕਰ ਲੈ ਕਰ ਦੇਂਦੇ ਨੇ, ਏਅਰ ਬ੍ਰਸ਼ ਮੇਕ ਕਵੀ ਚੱਲਦੇ ਨੇ ਹੋਰ ਵੀ ਹੈਗੇ ਨੇ, ਨੇਲ ਆਰਟ ਵੀ ਤੇ ਕਰਵਾਣੀ ਹੋਏਗੀ ਫੇਰ?
ਹਾਂਜੀ-ਹਾਂਜੀ ਨੇਲ ਆਰਟ ਵੀ ਬੜੇ ਜ਼ਰੂਰੀ ਹੈਗੇ ਨੇ ਐ ਤੇ ਐ ਤੇ ਸਭ ਤੋਂ ਜ਼ਰੂਰੀ ਹੈਗੇ ਨੇ
ਹਾਂਜੀ
ਹਾਂਜੀ ਹੋਰ ਕੀ ਹੁੰਦਾ ਸਟੇ ਰਹਿੰਦਾ ਨਾ ਮੇਕਅਪ ਦਾ ਚੰਗਾ ਏ ਤੇ ਨੀ ਹੁੰਦਾ ਕਿ ਵੀ ਖ਼ਰਾਬ ਹੋਜੇ
ਨਹੀਂ ਨਹੀਂ ਬੜਾ ਅੱਛਾ ਹੁੰਦਾ ਵੇ
ਅੱਛਾ ਤੁਆਡੇ ਏਥੇ ਕੌਣ ਸਭ ਤੋਂ ਵਧੀਆ ਕਰਦਾ ਵੇ ਮੇਕਅੱਪ?
ਸਾਡੇ ਐਥੇ ਇੱਕ ਹੈਗੀ ਏ ਮਹਿਕ ਮੇਕਓਵਰ ਉਹ ਵੀ ਬੜਾ ਅੱਛਾ ਕਰਦੀ ਏ।
ਅੱਛਾ ਜੈਵੇਂ ਹੁਣ ਅਸੀਂ ਕਿੱਥੇ ਹੋਰ ਰੇਂਨੇ ਆ ਬਾਰ ਵਾਲੇ ਬੇਦੇ ਵਿੱਚ ਤੇ ਉ ਵੈਸੇ ਆ ਸਕਦੇ ਨੇ ਨਾ ਅਪ ਡਾਊਨ ਕਰ ਸਕਦੇ ਨੇ? ਜੇਵੇਂ ਹੁਨ ਅਸੀਂ ਕਰਵਾਨਾ ਐ ਹਨਾ ਉ ਤੇ ਹੋ ਜਾਂਦਾ ਵੇ ਹੋਰ ਦੱਸੋ ਕੀ ਹੁੰਦਾ ਵੇ? ਹੋਰ ਕੇੜੀਆਂ ਚੀਜ਼ਾਂ ਹੇਅਰ ਤੇ ਉ ਅਸੈਸਰੀ ਵਗੈਰਾ ਜੇੜੀ ਮੈਂ ਪਾਣੀ ਹੋਵੇ, ਜੁਲਰੀ ਵਗੈਰਾ ਏ ਕਿਦਰੋਂ ਮਿਲੇਗੀ ਫੇਰ?
ਜੂਲਰੀ ਵੀ ਜਿੱਥ ਤੁਸੀਂ ਲੇਂਗਾ ਲੋਗੇ ਨਾ ਓਹੀ ਤੁਆਨੂੰ ਉ ਪ੍ਰੋਵਾਈਡ ਕਰ ਦੇਣਗੇ।
ਅੱਛਾ ਵੀ ਜੇਵੇਂ ਹੁਣ ਥੋੜਾ ਆਈਡੀਆ ਦੋ ਮੈਨੂੰ ਕਿ ਮੈਂ ਲਹਿੰਗੇ ਤੇ ਬਿਲਕੁਲ ਨਾਲ ਦੀ ਤਾਂ ਨਾ ਲਵਾ ਨਾ ਹੁਣ ਤੇ ਉਦਾ ਟ੍ਰੈਂਡ ਹੈ ਨੀ ਬਿਲਕੁਲ ਵੀ
ਵਈ ਜਿਸ ਜਿਸ ਟਾਈਮ ਤੁਸੀਂ ਲੇਂਗਾ ਲਓਗੇ ਨਾ ਮਤਲਬ ਉਦੋਂ ਹੀ ਤੁਸੀਂ ਦੇਖ ਲੈਣਾ ਨਾ ਮਤਲਬ ਕੇੜੇ ਕਲਰ ਕੰਟਾਸ ਮਤਲਬ ਕੈਵੇਂ ਦੀ ਅੱਛੀ ਲੱਗ ਰੀ ਏ।
ਓਕੇ-ਓਕੇ ਠੀਕ ਐ। ਹੋਰ-ਹੋਰ ਮੈਂ ਕੀ ਪੁੱਛਨਾ ਸੀ
ਫੇਸ਼ੀਅਲ ਵਗੈਰਾ ਵੀ ਕਰਵਾਨਾ ਹੋਏਗਾ ਫਿਰ?
ਹਾਂਜੀ-ਹਾਂਜੀ ਐ ਤੇ ਬੜਾ ਜ਼ਰੂਰੀ ਏ ਐ ਕਿਦਰੋਂ ਲਵਾਂ ਮੈਂ। ਐ ਮੈਂਨ ਪੂਰਾ ਪੈਕੇਜ ਚਾਹੀਦਾ ਵੇ ਬਰਾਈਡਲ ਦਾ
ਹਾਂਜੀ ਕੋਈ ਨੀ ਐ ਤੇ ਮੈਂ ਤੁਆਨੂੰ ਪੁੱਛ ਕੇ ਦੱਸ ਦਾਂਗੀ ਮਤਲਬ ਜਿਦੇ ਕੋਲ ਤੁਸੀਂ ਤਿਆਰ ਹੋਨਾ ਹੋਏਗਾ ਨਾ ਉਦੇ ਵਿੱਚ ਹੀ ਸਾਰਾ ਕੋਰੀਨ ਗਲਾਸ ਵੀ ਚੱਲ ਦੇਆ ਆ ਅੱਜ ਕੱਲ ਜੇਵੇਂ ਕੋਰੀਨ ਗਲਾਸ ਵੇਖ ਉ ਹੈਗਾ ਵੇ ਫੇਸ਼ੀਅਲ ਹੈਗਾ ਵੇ ਉ ਮਤਲਬ ਤੁਹਾਡੇ ਨਾ ਜੇੜਾ ਤੁਸੀਂ ਤੁਹਾਡਾ ਪੈਕੇਜ ਹੋਏਗਾ ਨਾ ਮੇਕਅਪ ਦਾ ਓਦੇ ਵਿੱਚ ਹੀ ਐਡਅਪ ਹੋਏਗਾ।
ਹਾਂਜੀ-ਹਾਂਜੀ ਪੈਕੇਜ ਚ ਕੀ ਕੀ ਹੋਏਗਾ ਵੈਕਸਿੰਗ ਵਗੈਰਾ ਵੀ ਹੋਏਗੀ ਥ੍ਰੇਡਿੰਗ ਹੋਏਗੀ ਥ੍ਰੇਡਿੰਗ ਪੂਰਾ ਪੂਰੀ ਬੋਡੀ ਵੈਕਸ ਜੇੜੀ ਹੁੰਦੀ ਏ।
ਹਾਂਜੀ।
ਅੱਛਾ ਹੋਰ ਕੀ ਕੇੜੇ ਕਿ ਕਿੰਨੇ ਫੇਸ਼ੀਅਲ ਹੋਨਗੇ ਮੈਨੀ ਕਿਓਰ ਪੈਡੀਕਓਰ ਹੋਨਗੇ
ਹਾਂਜੀ ਸਭ ਹੋਨਗੇ ਕਿਉਂਕਿ ਬ੍ਰਈਡਲ ਐ ਨਾ ਫਿਰ ਬ੍ਰਾਈਡਲ ਦਾ ਪੈਕੇਜ ਵੀ ਤੁਆਡੇ ਹਿਸਾਬ ਨ ਤੁਆਨ ਪਤਾ ਈ ਏ ਫੇਰ ਉਦੇ ਚ ਸਭ ਕੁੱਛ ਤਾਂ ਹੋਏਗਾ ਈ।
ਅੱਛਾ। ਵੈਸੇ ਹਰ ਸੈਲੂਨ ਚ ਇਹ ਹੁੰਦਾ ਵੇ ਕੀ ਹੁੰਦਾ ਵੇ, ਜੈਵੇ ਹੁਣ ਅਸੀਂ ਕਰਵਾ ਰਹੇ ਹਾਂ ਫੇਸ਼ੀਅਲ ਵਗੈਰਾ ਕਰਵਾ, ਰਹੇ ਹਾਂ ਉਸ ਤੋਂ ਬਾਦ ਅਸੀਂ ਉਸੀ ਟੈਮ ਹੀ ਨੇਲਾਟ ਕਰਵਾ ਲਈਏ। ਵੀ ਉੱਥੇ ਪਰਚੇਸ ਹੋਏਗਾ ਹੈ, ਕਿ ਕੋਈ ਹੋਰ ਕਿੱਥੇ ਹੋਰ ਜਾਣਾ ਪਏਗਾ? ਕੋਈ ਹੋਰ ਨੇਲ ਐਕਸਟੈਨਸ਼ਨ ਵਾਲੇ,
ਨਹੀਂ ਕਰਵਾ ਸਕਦੇ ਹੋ ਤੁਸੀਂ ਅਗਰ ਤੁਹਾਡੀ ਮਰਜ਼ੀ ਅਗਰ ਤੁਸੀਂ ਪਹਿਲੇ ਵੀ ਕਰਵਾਉਣਾ ਚਾਹੋ ਕਿਸੀ ਹੋਰ ਕੋਲ ਵੀ ਕਰਵਾ ਸਕਦੇ ਹੋ, ਉਹਨਾਂ ਉਹ ਵੀ ਕਰਕੇ ਦੇ ਦੇਣਗੇ ਤੁਹਾਨੂੰ।
ਅੱਛਾ। ਤੇ ਹੋਰ ਕੀ ਹੁੰਦਾ ਵੇ, ਜਿਵੇਂ ਹੁਣ ਹੋਰ ਫੰਕਸ਼ਨਾਂ ਦੇ ਤੇ ਵੇਖੋ ਮੈਂ ਜਾ ਨਹੀਂ ਸਕਦੀ ਬਾਹਰ। ਬਈ ਮੈਮ ਜੈਵੇਂ ਹਲਦੀ ਤੇ ਤਿਆਰ ਹੋਨੈ, ਮਹਿੰਦੀ ਤੇ ਤਿਆਰ ਹੋਨਾ। ਤੇ ਕੀ ਹੁੰਦੈ ਬੈਂਗਲ ਸੈਰੇਮਨੀ ਤੇ ਤਿਆਰ ਹੋਨਾ, ਕਿ ਮੈਨੂੰ ਘਰ ਤਿਆਰ ਰੈਡੀ ਕਰਨ ਆ ਸਕਦੇ ਨੇ ਨਾ ਉਹ? ਹਫੈਸੀਲੀਟੀਜ ਹੈਗੀਆ ਨੇ ਨਾ ਓਦਰ ਤੁਹਾਡੇ ਓਦਰ? ਅੱਛਾ, ਚਲੋ ਠੀਕ ਹੈ
ਚਲੋ ਠੀਕ ਹੈ ਫਿਰ।
ਹਾਂਜੀ-ਹਾਂਜੀ ਠੀਕ ਹੈ, ਓਕੇ ਫਿਰ।
ਠੀਕ ਹੈ ਓਕੇ।
ਓਕੇ ਸਤਿ ਸ਼੍ਰੀ ਅਕਾਲ ਜੀ।
ਸਸ ਸ੍ਰੀ ਕਾਲ।